ਹੈਲੋ ਅਸੀਂ ਤਾਂ ਬੱਸ ਅਸੀਂ ਬੈਠੇ ਸੀ। ਮੇਰੀ ਤੇ ਬਸ ਐਦਰ
ਹੈਂ
ਆਹ ਤੁਆਡੀ ਆਵਾਜ਼ ਬਹੁਤ ਘੱਟ ਆ ਰਈ ਐ।
ਮੈਂ ਨੀ ਜਾਣਾ ਫੇਰ, ਮੈਂ ਨਾ ਗੇਦ-
ਅੱਛਾ-ਅੱਛਾ ਹੋਰ ਨਾਨੀ ਘਰ ਗਏ ਹੋਏ। ਓ ਪੇਕੇ ਮੰਮੀ ਦੇ
ਹਾਂਜੀ।
ਕਿੱਦਾਂ, ਕੀ ਕਰ ਰਏ ਓ ਜਾ ਕੇ?
ਅਸੀਂ ਤੇ ਬੱਸ ਮਜ਼ੇ ਕਰ ਰਏ ਐ। ਹਾਂਜੀ-ਹਾਂਜੀ।
ਚਲੋ ਬਹੁਤ ਅੱਛਾ ਫੇਰ ਤੇ
ਹਾਂਜੀ ਤੁਸੀਂ ਦੱਸੋ
ਰੌਣਕਾਂ ਲੱਗੀਆਂ ਹੋਣਗੀਆਂ।
ਹਾਂਜੀ-ਹਾਂਜੀ ਬਹੁਤ ਮੇਰੀ ਵੀ ਮਾਸੀ ਏਧਰ ਆ ਗਏ ਨੇ। ਤੁਸੀ ਸਾਰੇ ਖੇਡ
ਹਾਂ ਛਕੋ ਸਾਰੇ-ਸਾਰੇ ਜਿਵੇ ਆਏ ਹੋਏ ਨੇ
ਹਾਂਜੀ-ਹਾਂਜੀ ਰੌਣਕ ਚ।
ਹਾਂ। ਚਲੋ ਵਧੀਆ ਰ ਰੌਣਕ ਮੇਲਾ ਹੋਣਾ ਚਾਈਦਾ।
ਹਾਂਜੀ। ਹਾਂ ਉਹ ਤਾਂ ਹੋਣੇ ਚਾਈਦੇ ਦੇਖੋ।
ਹਾਂ। ਅਸੀਂ ਮੇਰੇ ਮੇਰੇ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ। ਮੈਂ ਆਪਣੇ ਪੇਕੇ ਆਈ ਹੋਈ ਆ। ਬੱਚਿਆਂ ਨੂੰ ਲੈ ਕੇ। ਬੱਚੇ ਆਪਣਾ ਇੰਨਜੋਏ ਕਰ ਰਏ ਨੇ ਖੇਡਦੇ ਪਏ ਨੇ ਕਦੀ ਕਿੱਧਰ ਜਾ ਕਦੀ ਕਿੱਧਰ ਜਾ ਕਦੀ ਪਾਰਕ ਚ ਘੁੰਮ ਕੇ ਆ
ਹਾਂਜੀ-ਹਾਂਜੀ। ਓ ਤੇ ਹੈ ਹੀ ਦੇਖੋ, ਬੱਚਿਆਂ ਨੂੰ ਕੁਝ ਤੇ ਚਾਈਦਾ ਐ
ਹਾਂ, ਬੱਚੇ ਜੇ ਘੁੰਮਣ ਫਿਰਨਗੇ ਨਈ ਤੇ ਪਰੇਸ਼ਾਨ ਰਹਿਣਗੇ। ਬੱਚਿਆਂ ਨੂੰ ਚਾਅ ਹੁੰਦਾ। ਛੋਟੇ ਹੁੰਦੇ ਚਲੋ ਨਾਨੀ ਘਰ-ਚਲੋ ਨਾਨੀ ਘਰ।
ਹਾਂਜੀ-ਹਾਂਜੀ ਫੇਰ ਜਦੋ ਵੱਡੇ ਹੋ ਜਾਦੇ ਆ ਫੇਰ ਪਤਾ ਈ ਨੀ।
ਹਾਂ, ਹੂੰ ਫੇਰ ਕਿੱਥੇ ਘੁੰਮਣ ਫਿਰਨ ਮਿਲਦਾ। ਫੇਰ ਤਾਂ ਬੱਚੇ ਬੱਸ ਲੱਗੇ ਰਹਿੰਦੇ ਨੇ, ਪੜ੍ਹਾਈਆਂ ਕਰਨ ਚ
ਪੜਾਈ ਕਰੋ ਕੋਚਿੰਗ ਜਾਓ। ਬਸ ਇਹੋ ਚੀਜ਼ਾਂ ਰਹਿ ਜਾਂਦੀਆਂ ਨੇ। ਹਜੇ ਹੂੰ ਹਜੇ ਪੜ੍ਹਾਈ ਥੋੜ੍ਹਾ ਏਨੀ ਜ਼ਿਆਦਾ ਵੀ ਨੀ ਹੈਗੀ, ਨਾ ਜਿਆਦਾ ਵੱਡੀ ਕਲਾਸ ਏ ਮਗਰ ਫਿਰ ਵੀ ਬੜ੍ਹਨ ਬਹੁਤ ਜ਼ਿਆਦਾ ਬੱਚਿਆਂ 'ਤੇ
ਹਾਂਜੀ ੳ ਤੇ ਦੇਖੋ ਫੇਰ ਮੁੱਲ ਵਾਲਿਆਂ ਦਾ ਹੈ ਨਾ, ਤੁਸੀਂ ਘੱਟ ਕਰਦੋ ਏਕ-ਏਕ ਚੈਪਟਰ ਲਈ ਤੇ ਛੇ ਸੱਤ ਪੇਜਿਸ ਹੋਨਾ
ਹੂੰ
ਹੋਮਵਰਕ-ਹੋਮਵਰਕ ਵੀ ਇੰਨਾ ਸਾਰਾ ਦੇ ਦੀਤਾ।
ਹੂੰ - ਹੁਣ ਮੇਰੀ ਕੁੜੀ ਛੋਟੀ ਏ ਤੇ ਬੜੀ ਛੋਟੀ ਏ ਉਨੂੰ ਵੀ ਮੈ ਪਾਤਾ ਵੇ ਸਕੂਲ ਵੇਚ, ਪਲੇ ਵੇਚ ਤੇ ਏਨਾਂ ਸਾਰਾ ਕੰਮ ਓਦਾ ਈ ਮਿਲਿਆ ਹੋਇਆ।
ਅੱਛਾ। ਤੇ ਕੋਨ ਕਰਦੇ ਨੇ।
ਮੈਂ ਕਰਾਨੀ ਆ ੳਨੂੰ ਕਮ
ਹੂੰ
ਝੋਲੀ ਚ ਪਾ ਕੇ ਉਨੂੰ ਪੈਲਾਂ ਫੇਰ ਪੈਂਸਿਲ, ਰਬੜ ਫੜਾ ਕੇ ਲਿਖਵਾਨੀ ਆਂ ਫੇਰ ਕਲਰ ਲੇ ਲੈ ਕੇ ੳ ਕਲਰਿੰਗ ਕਰਾਨੀ ਆ।
ਤੇ ਬੱਚਿਆਂ ਨੂੰ ਤੇ ਦੱਸੋ ਕਰਲੀਂਗ ਤੇ ਓਨਾਨੂੰ ਆਂਦੀ ਐ ਕਲਰਿੰਗ ਓ ਹੋਨੀ ਚਾਇ ਦੀ, ਅੰਡਰਲਾਈਨ ਅਗਰ ਤੁਸੀ ਕਰੋ ਤੇ ਬਾਹਰ ਨਾ ਨਿਕਲੇ ਕਲਰ ਕਰੋ।
ਹਾਂ। ਹਲੇ ਛੋਟੀ ਏ ਨਾ ਬੜੀ ਗੁੱਡੀ ਮੇਰੀ ਤਿੰਨ ਸਾਲ ਦੀ ਸਾਰੀ ਹਜੇ।
ਤੀਨ ਸਾਲ ਦੀ ਬੋਤ
ਹਾਂ, ਤੋ ਓਨੂੰ ਤੇ ਹਲੇ ਸਭ ਕੁਛ ਆਪ ਵੀ ਕਰਾਨਾ ਪਏਗਾ। ਸਕੂਲ ਵੇਚ ਤੇ ਕਰ ਲੈਂਦੀ ਏ, ਡਰ ਹੁੰਦਾ ਮੈਡਮਾਂ ਦਾ। ਮੈਡਮ ਕਏ ਗੀ ਏਥੇ ਲਾਈਨ ਖਿੱਚੋ, ਏਥੇ ਕਲਰ ਕਰੋ, ਕਰ ਲੈਂਦੀ ਏ। ਲੇਕਿਨ ਜਦੋ ਮੇਰੇ ਕੋਲ ਹੂੰਦੀ ਏ, ਫੇਰ ਏ ਪ੍ਰੋਪਰ ਨੀ ਕਰਦੀ।
ਹਾਂ ਫੇਰ ਤੂੰ ਵੀ ਤੇ ਤੁਡੇ ਅਲੱਗ ਈ ਮਤਲਬ ਬੱਚਿਆਂ ਤੇ ਹੁੰਦਾ ਏ ਨਾ ਕਿ ਬਈ। ਐ ਤੇ ਕੋਈ ਗੱਲ ਨੀ ਅਸੀ ਰੋਵਾਂਗੇ ਵੀ ਤੇ ਕੋਈ ਗੱਲ ਨੀ।
ਸਕੂਲ ਤੇ ਮੈਡਮ ਡਾਟ ਦਵੇਗੀ, ਘਾਰ ਮੰਮੀ ਡਾਟੇਗੀ ਨੀ।
ਹਾਂਜੀ। ਸਕੂਲ ਤੇ ਥੋੜੀ ਨਾ ਮਤਲਬ ਸਕੂਲ ਦੇ ਫਰੈਂਡ ਵੀ ਮਿਲਦੇ ਅੱਛੀ ਤਰ੍ਹਾਂ ਹੋ ਵੀ ਜਾਂਦੈ। ਮਤਲਬ ਏ ਜਿਵੇਂ ਏਧਰ ਏਦੀ ਭੈਣ, ਕੋਈ ਹੋਏਗਾ।
ਹਾਂ।
ਆਪਨਾ ਪੜਾਈ ਵਿੱਚ ਲੱਗੇ ਦੇ ਨੇ ਤੇ ਓਧਰ ਤੇ ਸਾਰੇ ਮਤਲਬ ਓਈ ਇੱਕ ਚੀਜ਼ ਨੂੰ ਈ ਰਿਪੀਟ ਕਰੀ ਜਾ ਰਹੇ ਨੇ ਤੇ ਮਜ਼ਾ ਆਂਦਾ ਐ।
ਹਾਂ ਐ ਤੇ ਗੱਲ ਸਹੀ ਏ। ਚਲੋ ਉਨ ਏਵੀ ਜਦ-ਜਦ ਤੱਕ ਬੱਚਿਆਂ ਨੂੰ ਅਸੀਂ ਘਰ ਧਿਆਨ ਨੀ ਦਵਾਂਗੇ ਫੇਰ ਬੱਚਾ ਗਰੋ ਨਹੀ ਕਰਨਗੇ। ਜੇ ਅਸੀਂ ਸੋਚੀਏ ਬਈ, ਅ ਟੀਚਰ ਪੜ੍ਹਾਦੀ ਪਈ ਏ ਤੇ ਅਸੀਂ ਘਰ ਗੋਰ ਨਾ ਕਰੀਏ ਤਾਂ ਫੇਰ ਉਹ ਚੀਜ਼ ਖ਼ਰਾਬ ਹੋ ਜਾਂਦੀ, ਸਾਨੂੰ ਆਪ ਈ ਧਿਆਨ ਦੇਨਾ ਪੈਂਦਾ।
ਹਾਂਜੀ-ਹਾਂਜੀ ਸੇਮ।
ਲੋਕ ਕੈਂਦੇ ਨਾ ਵੀ ਜ ਜ ਬੱਚਿਆਂ ਦਾ ਜੋ ਪੈਲਾਂ ਸਕੂਲ ਵੀ ਉਦਾ ਘਾਰ ਈ ਹੁੰਦੈ।
ਹਾਂ ਪੈਲਾ ਸਕੂਲ। ੳਵੀ ਟੀਚਰ ਵੀ
ਕੂਝਦੋ ਸਿਖਾਵਾਂਗੇ, ਪੜ੍ਹਾਵਾਂਗੇ ਫੇਰ ਟੀਚਰਾਂ ਵੀ ਤੇ ਦਿਮਾਕ ਖਪ ਖਪਾਈ ਕਰਦੀਆਂ ਨੇ, ਬੱਚਿਆਂ ਨਾਲ ਸਿਖਾਦੀਆਂ ਨੇ। ਤੇ ਜਦੋ ਬੱਚ ਨੂੰ ਥੋੜ੍ਹਾ ਬਹੁਤ ਪੈਲਾ ਤੋ ਆਦਾ ਹੋਏ, ਤਾਂ ਥੋੜ੍ਹਾ ਟੀਚਰਾਂ ਵਾਸਤੇ ਪੜ੍ਹਾਨਾ ਸੋਖਾ ਹੋ ਜਾਂਦੈ।
ਹੁਣ ਬੱਚੇ ਨੂੰ ਇਹ ਚੀਜ਼ ਰਿਪੀਟ ਕਰੋਗੇ ਤੇ ਬੱਚਾ ਵੀ ਤੇ ਕਰੇਗਾ ਨੀ। ਮੈਂ ਨੀ ਸਕੂਲ ਜਾਨਾ ਹੁਨ, ਮੈਮ ਤੇ ੳਈ ਕਰਾਏ ਗੀ।
ਮੈਡਮ ੳਈ ਚੀਜ ਬਾਰ- ਬਾਰ ਕਰਾਈ ਜਾ ਰਹੀ ਏ। ਹੁਣ ਮੈਡਮ ਤਦ ਤੱਕ ੳਹ ਚੀਜ ਕਰਾਏਗੀ ਜਦ ਤੱਕ ਬੱਚੇ ਨੂੰ ਆ ਨਾ ਜਾਏ।
ੳਹ ੳਹ ਬੱਚਿਆਂ ਨੂੰ ਕਿਵੇਂ ਪਤਾ ਮਤਲਬ ਬੱਚੇ ਕਿਵੇਂ ਦੱਸਣ ਕਿ ਮੈਨੂੰ ਆ ਗਿਆ।
ਹੂੰ ਹੁਣ ਬੱਚੇ ਕਹਨਗੇ ਬਈ, ਬੱਚਾ ਇੱਕ ਲਿਖੇਗਾ ਜਿਦਾ ਇੱਕ ਪ੍ਰੋਪਰ ਨਹੀਂ ਲਿਖ ਰਿਹਾ ਨਾ। ਮੈਨੂੰ ਹੁਣ ਦੋ ਨਹੀਂ ਲਿਖਵਾਏਗੀ।
ਹਾਂਜੀ, ਜਿਵੇ ਹੁਣ ਪਹਿਲਾਂ ਬੱਚੇ ਕੀ ਕਰਦੇ ਸੀ, ਕੁਥੋਂ ਵੀ ਗਟਰ ਮਟਰ ਬਣਾਣੇ ਹੁੰਦੇ ਸੀ। ਉਹ ਬਚਨ ਮਬ ਤੋਂ ਇਧਾ ਕਰਕੇ ਉਹਨਾਂ ਨੇ ਅ ਬਣਾਇਆ, ਇਕ ਬਣਾਇਆ, ਦੋ ਬਣਾਇਆ।
ਹਾਂ
ਓਹ ਵੀ ਹਜੇ
ਹੂੰ ਹਾਂਜੀ-ਹਾਂਜੀ, ਹੋਰ ਕੀ ਕਰਦੇ ਪਏ ਸੀ ਹੁਨ?
ਹੁਣ ਤੇ ਬੱਸ, ਮੈਂ ਬੱਸ ਸ ਹੀ ਗੱਲ ਕਰਨੀ ਆ।
ਅੱਛਾ, ਸਕੂ ਸਕੂਲ ਦਾ ਤੁਹਾਨੂੰ ਵੀ ਹੋਮਵਰਕ ਮਿਲਿਆ ਹੋਏਗਾ, ਓਵੀ ਕਰ ਰਹੇ ਹੋਗੇ, ਤੁਸੀਂ।
ਹਾਂਜੀ-ਹਾਂਜੀ, ਹੁਣ ਹੋਲੀਡੇ ਹੋਮ ਵਕ ਤੇ ਮਿਲਦਾ ਹੀ ਏ ਨਾ।
ਹਾਂ ਉਹ ਕਰਨਾ ਹੀ ਪੈਂਦਾ ਹੈ, ਨਈ ਤੇ ਫਿਰ ਜੇ ਨਾ ਕਰੋਗੇ ਤੇ ਮੈਡਮਾਂ ਗੁੱਸੇ ਹੋਨਗੀਆਂ ਡਾਟਨ ਗੀਆਂ। ਕੰਮ ਨੀ ਕਰਕੇ ਆਏ ਤੁਸੀਂ ਮੇਰੀ ਕੁੜੀ ਦਾ ਵੀ ਵੱਡੀ ਕੁੜੀ ਵੱਡੇ ਬੱਚੇ ਨੂੰ ਵੀ ਮੇਰੇ, ਕੰਮ ਮਿਲਿਆ ਹੋਇਆ। ਉਹ ਵੀ ਲੱਗੀ-ਲੱਗੀ, ਲੱਗੀ ਹੋਈ ਹੌਲੀ, ਹੌਲੀ ਕਰਨ ਛੋਟੀ ਵੀ ਕੰਮ ਕਰਦੀ ਪਈ ਹੈ ਛੋਟੀ ਨੂੰ ਤਾਂ ਬਸ ਇਹ ਹੈ ਕਿ ਜਦ ਝੋਲੀ ਚ ਨੀ ਬਾਵਾਂਗੀ, ਕਰਾਵਾਂਗੀ ਨੀ ਤਾਂ ਤੱਕਰ ਕਰੋਗੀ ਨੀ ਵੱਡੀ ਆਪਣੇ ਆਪ ਕਰ ਲੈਂਦੀ ਏ।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
ਆਹੋ, ਮ ਦੋਵਾਂ ਨੂੰ ਮਿਲਿਆ ਹੋਮ ਵਰਕ ਤੇ
ਤੇ ਕਿੰਨਾ ਹੋ ਗਿਐ
ਹੋਮਵਰਕ ਤੇ ਹਰ ਸਬਜੈਕਟ ਦਾ ਮਿਲਿਆ ਹੋਇਐ, ਸੱਤ- ਅੱਠ ਸਬਜੈਕਟ ਹੋ ਜਾਂਦੇ ਨੇ, ਤੁਹਾਨੂੰ ਪਤਾ ਹੀ ਏ।
ਕਿ ਬੱਚੇ ਦੇ,
ਵੱਡੀ ਵੱਡੀ ਗੁੜੀਆ ਮੇਰੀ, ਛੋਟੀ ਤੇ ਹੋਮਵਰਕ ਤੇ ਓਨੂੰ ਮੈਂ ਕਰਾਣਾ ਪੈਂਦਾ, ਹੋਮਵਰਕ ਮੇਰੀ ਛੋਟੇ ਕੁੜੀ ਨੂੰ ਨੀ ਮਿਲਿਆ, ਹੋਮਵਰਕ ਮੈਨੂੰ ਮਿਲਿਐ ਕਿਉਂਕਿ ਮੈਂ ਓਹਨੂੰ ਕਰਾਣੈ।
ਹੁਨ ਆਪਣੇ ਆਪ ਤੇ ਉਹ ਕਰਨ ਤੋਂ ਰਹੀ।
ਜਦ ਤੱਕ ਮੈਂ ਲੈ ਕੇ ਨਹੀਂ ਬਾਹਂਗੀ ਧਿਆਨ ਨਾਲ ਨਹੀਂ ਕਰਾਂਗੀ, ਉਹਨੇ ਤੇ ਪੂਰਾ ਹੀ ਖ਼ਰਾਬ ਕਰ ਦੇਣਾ
ਹਾਂਜੀ-ਹਾਂਜੀ, ਇਹ ਵੀ ਗੱਲ ਸਹੀ ਏ, ਦੇਖੋ।
ਹੂੰ ਬਸ ਇਹਵੇਂ ਕਿ ਹੁਣ ਹੁਣੇ ਤੋੰ ਉਹਨੂੰ ਬੜੀਆਂ ਸਾਰੀਆਂ ਪੋਇ ਪੋਇਮਾਂ ਯਾਦ ਹੋ ਗਈਆਂ ਨੇ ਕਿ ਇੰਗਲਿਸ਼ ਦੀਆਂ, ਹਿੰਦੀ ਦੀਆਂ, ਪੰਜਾਬੀ ਦੀਆਂ
ਆਪਨੇ ਆਪ ਈ ਬੱਚਾ ਸਿੱਖਦੈ ਕਦੀ ਕਦਾਰ, ਬੱਚੇ ਆਪਨੇ ਆਪ ਇ ਕੋਈ ਉਲਟੀ ਪੁਲਟੀ ਪੋਯਮ ਬਣਾ ਕੇ ਤੇ ਓਹਦੀ ਓਹ ਤੁਸੀਂ ਕਰਦੇ ਹੋ ਕਰੈਕਸ਼ਨ, ਜਿਵੇਂ ਓਹਨੂੰ ਏਧਰ ਲਗਾਨੈ ਕੇ ਭੀ ਓ ਬੱਚੇ ਦੀ ਪੋਯਮ ਹੈ ਨਾ, ਓ ਬੱਚੇ ਜਾਂ ਫਿਰ ਓਹਨੂੰ ਯਾਦ ਰੱਖੇਗਾ ਓਹ ਸਭ ਨੂੰ ਸੁਨਾਏਗਾ
ਹੁਣ ਅੱਜ ਕੱਲ੍ਹ ਕੀ ਹੈ, ਟੀਵੀਆਂ ਟੀਵ ਚ ਤੁਹਾਨੂੰ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਏਗੀ--ਪੋਇਮਾਂ ਮਿਲ ਜਾਨਗੀਆਂ, ਹਿੰਦੀ ਦੀਆਂ, ਪੰਜਾਬੀ ਦੀਆਂ ਨਰਸਰੀ ਤੋਂ ਲੈ ਕੇ ਵੱਡੇ ਕਲਾਸਾਂ ਤੱਕ ਦੀਆਂ ਤੇ ਸਾਰੇ ਦਿਨ ਸਾਡੇ ਘਰ ਫਿਰ ਪੋਇਮਾਂ ਹੀ ਚੱਲਦੀਆਂ ਨੇ ਪੰਜਾਬੀ ਦੀ, ਹਿੰਦੀ ਦੀਆਂ ਇੰਗਲਿਸ਼ ਦੀਆਂ ਓਹ ਸੁਨਦੀ ਏ, ਓਹਨਾ ਨੂੰ ਸਿੱਖਦੀ ਏ ਹੁਨੇ ਵੀ ਨਾਨੀ ਦੇ ਘਰ ਆਈ ਹੋਈ ਏ ਆਪਨੇ ਤੇ, ਪੋਯਮ ਪੋਯਮ ਹੀ ਲੱਗੀ ਹੋਈ ਏ
ਹਾਂਜੀ- ਹਾਂਜੀ, ਘਰ
ਕਲਰ ਕਲਰਸ ਨੇਮ ਯਾਦ ਹੋ ਗਏ ਓਹਨੂੰ, ਹਰ ਚੀਜ਼ ਯਾਦ ਹੋ ਗਈ ਏ। ਫਰੂਟ ਦੇ ਨਾਮ ਕੀ- ਤੇ ਹੋਰ ਉਹਨਾਂ ਦੇ, ਸਬਜ਼ਿਆਂ ਦੇ ਨਾਮ, ਸਭ ਯਾਦ ਕੀਤਾ ਹੋਇਆ ਓਨੇ
ਹੁਣ ਯਾਰ ਸਭ ਚਲੋ ਵਧੀਆ ਟੀ ਵੀ ਨੇ ਥੋੜ੍ਹਾ ਸਾਡਾ ਕੰਮ ਸੌਖਾ ਕਰਤਾ ਬੱਚਿਆਂ ਨੂੰ ਸਿਖਾਉਣਾ ਪੜ੍ਹਾਉਣਾ ਥੋੜ੍ਹਾ ਆਸਾਨ ਹੋ ਗਿਆ।
ਫਰੇ ਤੁਸੀਂ ਮੱਲ ਮਨਿਆਜ ਪੰਜਾਬੀ ਚ ਗਾਏਗਾ।
ਹਮ ਹੁਨ ਤੁਸੀ ਵੇਖ ਲਓ। ਬੱਚਿਆਂ ਨੂੰ ਇਹ ਨੀ ਪਤਾ ਹੁੰਦਾ ਕਿ ਉੜਾ ਆੜਾ ਇੰਨੀ ਉਮਰ ਦੇ ਬੱਚਿਆਂ ਨੂੰ ਇਹ ਤੁਹਾਨੂੰ ਵਿਦ ਪਿਕਚਰ ਦਸਦੇਗੀ ਕਿ ਉੜਾ ਐੜਾ ਈੜੀ। ਸ ਹ ਇਹ ਸਭ ਕੀ ਚੀਜ ਏ ਨਾਮ ਦ ਬੋਲੇਗੀ ਪੁਰੇ ਅਕਸ਼ਰ ਪੜੇਗੀ।
ਕਜ਼ ਪੜੇਗੀ ਤੇ ਫੇਰ ਗੁਟਕਾ ਪੜੇਗੀ। ਪਹਿਲੇ ਰੀਡਿੰਗ ਕਰੇ ਮਤਲਬ ਧੀਰੇ ਧੀਰੇ ਅੱਗੇ ਅੱਗੇ ਵਧੀ ਜਾਂਦੇ ਬਚ
ਪੂਰਾ ਪੂਰਾ ਮਤਲਬ ਪੂਰਾ ਪੂਰਾ ਧਿਆਨ ਦਿੰਦੀ ਏ ਹਰ ਚੀਜ਼ ਨੂੰ। ਜਦੋਂ ਇਹਦੇ ਕੋਲ ਬਹਿ ਗ ਅਗਰਰਾ ਕੋਈ ਵਜਾਏਗਾ ਹਾਰਮੋਨੀਅਮ ਤੇ ਆ ਕੇ ਵੇਖਦੀਏ। ਬਈ ਪੂਰਾ ਨੋਟ ਕਰਦੀ ਏ। ਕਿ ਬੰਦਾ ਕੈਵੇ ਵਜਾ ਰਿਹਾ ਹੈ ਕਿੱਥੇ ਉਂਗਲ ਰੱਖ ਰਿਹਾ ਹੈ।
ਦੇਖ ਦੇਖ ਕੇ ਈ ਤੇ ਸਿੱਖਦੇ ਨੇ ਐਖ
ਹੁਨ ਏਹਦੇ ਫਾਦਰ ਸਾਹਿਬ ਨੂੰ ਸ਼ੌਕ ਵੇ ਤਬਲਾ ਵਜਾਨ ਦਾ।
ਹਮ।
ਤੇ ਆ ਕੇ ਫਿਰ ਦੇਖ ਦੇਈਏ ਕਿ ਤਬਲਾ ਵਜਾਰੇ ਕੈਵੇਂ ਵਜਾ ਰਹੇ ਨੇ। ਫਿਰ ਜਾ ਕੇ ਝੋਲੀ ਚ ਬੈ ਜਾਂਦੀ ਏ।
ਹਾਂਜੀ ਬੱਚੇ ਨੂੰ ਫਿਰ ਸ਼ੌਕ ਹੋ ਜਾਂਦੈ ਨਾ। ਬੱਚੇ ਕਦੇ ਕਦਾਰ ਜ਼ਿਆਦਾ ਹੀ ਹੋ ਜੈਂਦੇ ਫੇਰ ਉਹ ਬੱਚਾ ਕਰਨੀ ਕਰਨ ਬਦਾ
ਹਾਂ।
ਮੈਂ ਮੈਂ ਤਾਜ਼ੀ ਮੈਂਚ ਤਾਂਮ ਖਟ ਦ
ਕੋਈ ਸਾਜ ਲੈ ਕੇ ਬਵਾਂਗੇ ਵਾਜਾਂ ਯਾਂ ਤਬਲਾ। ਤੇ ਬੱਚਿਆਂ ਨੂੰ ਸ਼ੌਕ ਆਏਗਾ। ਜੇ ਅਸੀਂ ਬੱਚੇਆ ਦੇ ਅਗੇ ਮੋਬਾਈਲ ਲੈ ਕੇ ਬੈ ਜਾਵਾਂਗੇ ਤੇ ਬੱਚੇ ਕਹਿਣਗੇ ਅਸੀਂ ਵੀ ਲਈਏ ਜੇ ਅਸੀਂ ਬੱਚਿਆਂ ਦੇ ਅੱਗੇ ਕਿਤਾਬਾਂ ਖੋਲ੍ਹ ਕੇ ਪੜਾਂਗੇ ਲਿਖਾਂਗੇ। ਤਾਂ ਉਹਨਾਂ ਨੂੰ ਅੰਦਰ ਦਾ ਸ਼ੌਕ ਆਏ ਗਾ ਬਈ ਹਾਂ ਸਾਡੇ ਪੇਰੈਂਟਸ ਨੇ ਕਿਤਾਬ ਚੁੱਕੀ ਹੋਈ ਉਹ ਕਿਤਾਬ ਪੜ੍ਹ ਰਹੇ ਨੇ। ਸਾਨੂੰ ਵੀ ਪੜਨੀ ਚਾਹੀਦੀ ਐ। ਮ ਤਾਂ ਬਹੁਤ ਬਹੁਤ ਵਧੀਆ ਸਿੱਖਿਆ ਮਿਲੇਗੀ ਉਹਨਾਂ ਨੂੰ। ਉਹ ਮੋਬਾਇਲ ਛੱਡ ਕੇ ਕਿਤਾਬਾਂ ਲੈ ਕੇ ਪੜ੍ਹਨਗੇ।
ਜਿਵੇਂ ਮੈਨੂੰ ਵੀ ਜਦੋਂ ਕੋਈ ਪੜਦਾ ਏ ਨਾ ਤੇ ਮੈਨੂੰ ਬੜਾ ਸ਼ੌਕ ਮੈਂਰੀ ਪ ਮੈਂਰੀ ਤੇ ਮ ਵੀ ਪ
ਹਾਂ ਕਿਉਂਕਿ ਪੜ੍ਹਾਈ ਲਿਖਾਈ ਤੋਂ ਪੜ੍ਹਾਈ ਲਿਖਾਈ ਤੋਂ ਵੱਧ ਕੇ ਕੁਛ ਨਹੀ ਹੈਗਾ ਲਾਈਫ ਚ।
ਚਲ
ਬੰਦਾ ਬੰਦਾ ਜਿੰਨਾ ਪੜ੍ਹੇਗਾ ਲਿਖੇਗਾ ਓਨਾ ਉਹ ਸਹੀ ਰਹੇਗਾ। ਉਹਦੇ ਓਹਦੀ ਓਹਦੇ ਅਕੋਰਡਿੰਗ ਓਹਦੇ ਚ ਹਰ ਚੀਜ਼ ਆਏਗੀ ਵ ਵੱਡਿਆਂ ਦਾ ਆਦਰ ਕਰਨਾ ਵੇ। ਵੱਡਿਆਂ ਨਾਲ ਸਹੀ ਤਰਹਾ ਗੱਲ ਕਰਨੀ ਐ ਵੱਡਿਆਂ ਦਾ ਕਹਿਨਾਂ ਮੰਨਨਾ ਏ।
ਉਹ ਵੀ ਸਕੂਲ ਵਿੱਚ ਤ ਸਿਖਾਉਣਗੇ ਜਿਹੜਾ ਤੁਸੀ ਸਿੱਖਿਆ ਰਿਪੀਟ ਕਰ
ਹਾਂ ਹਾਂ ਚਲੋ ਤੁਹਾਡੇ ਨਾਲ ਬੋ ਤੁਹਾਡੇ ਨਾਲ ਗੱਲ ਕਰ ਕੇ ਬਹੁਤ ਅੱਛਾ ਲੱਗਿਆ ਤੁਸੀ ਮੈਨੂੰ ਆਪਨਾ ਟਾਈਮ ਦਿੱਤਾ। ਚਲੋ ਜੀ ਧੰਨਿਆਵਾਦ ਥੈਂਕ ਯੂ ਜੀ ਵੈਲਕਮ ਜੀ। ਥੈਂਕ ਯੂ ਜੀ।